ਹੈਲੋ-
ਸਤਿ ਸ੍ਰੀ ਅਕਾਲ!
ਸ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਏ ਤੁਹਾਡਾ?
ਮੈਂ ਠੀਕ ਠਾਕ ਤੁਸੀਂ ਸੁਣਾਓ?
ਬਸ ਅਸੀਂ ਵੀ ਵਧੀਆ।
ਹੋਰ ਕੀ ਕਰ ਸਵੇਰੇ-ਸਵੇਰੇ ਡਿਸਟਰਬ ਤੇ ਨਹੀ ਕਰਤਾ
ਨਹੀਂ-ਨਹੀਂ ਮੈਂ ਵੀ ਉਹੀਓ ਵੇਖ ਨੀ ਪਿਆ ਅੱਜ ਪਤਾ ਨੀ ਕੀ ਗੱਲ ਸਵੇਰੇ ਸਵੇਰੇ ਫੋਨ ਆ ਗਿਆ ਪੈਣ ਜੀ ਦਾ ਸਬ ਰਾਜੀ ਖੁਸ਼ੀ ਤੇਵੇ ਨਾ
ਠੀਕ ਨੇ ਬਸ ਬੈਠੇ ਦੇ ਸੀ ਤੁਹਾਡੀਆਂ ਹੀ ਗੱਲਾਂ ਕਰਦੇ ਵਏ ਸੀ ਅੱਜ
ਅੱਛਾ ਮੇਰੀ ਗੱਲਾਂ ਕੀ ਗੱਲ ਪੈਣ ਜੀ ਅੱਜ ਮੇਰੀ ਗੱਲਾਂ ਕਿਉਂ ਕਰਦੇ ਪਏ ਸੀ?
ਬੱਚੇ ਬਸ ਬੜਾ ਯਾਦ ਕਰ ਰਹੇ ਸੀਗੇ ਅੱਜ ਨਾ ਤੇ ਹਾਂਜੀ। ਬਸ ਬੱਚੇ ਕਹਿ ਰਹੇ ਜਾਣਾ ਤੁਹਾਡੇ ਘਾਰ
ਹਾਂਜੀ-ਹਾਂਜੀ ਜ਼ਰੂਰ ਬੱਚਿਆਂ ਨੂੰ ਲੈ ਕੇ ਆਓ!
ਅਛਾ। ਤੁਸੀਂ ਅੱਜ ਜਾਣਾ ਤੇ ਨੀ ਕਿੱਥੇ
ਨਹੀਂ ਨਹੀਂ ਮੈਂ ਤੇ ਭੈਣ ਜੀ ਅੱਜ ਵੈਸੇ ਸਾਡਾ ਨਾ ਸ਼ਾਮ ਦਾ ਪ੍ਰੋਗਰਾਮ ਹੈਗਾ ਵ ਮੇਰੇ ਖਿਆਲ ਵਿੱਚ ਹਲੇੇ ਆਪਾਂ ਫਾਈਨਲ ਨਹੀਂ ਕੀਤਾ। ਬੱਚੇ ਸਿਰ ਖਾ ਰਹੇ ਨੇ ਫਿਲਮ ਵੇਖਣ ਚੱਲੋ
ਅੱਛਾ। ਕਿਹੜੀ ਫ਼ਿਲਮ ਵੇਖਣ ਚੱਲੇ ਓ?
ਦੇਖ ਰਹੇ ਹਾਂ। ਆਈ ਹੈਗੀਗੇ ਨਾ ਕੈਰੀਓਨ ਜੱਟਾ।
ਅੱਛਾ ਅੱਛਾ ਬੱਚੇ ਤਾਂ ਮੇਰੇ ਵੀ ਬੜੇ ਸ਼ੌਕੀਨ ਨੇ ਫਿਲਮਾਂ ਵੇਖਣ ਦੇ
ਤੇ ਇੱਕ ਹੋਰ ਆਈਏ ਮੈਂ ਵਾਪਿਸ ਆਊਂਗਾ ਇੱਕ ਤੇ ਬੜੀ ਕੋਮੇਡੀ ਏ ਤੇ ਇੱਕ ਥੋੜ੍ਹੀ ਇਮੋਸ਼ਨਲ ਫਿਲਮ ਹੈਗੀ ਹੈ। ਹੁਣ ਵੇਖਦੇ ਹਾਂ ਭੈਣ ਜੀ ਕੀ ਕਿਹੜੀ ਵੇਖਣ ਜਾਵਾਂਗੇ, ਹਾਲੇ ਪੂਰੀ ਸਲਾਹ ਬਣੀ ਨਹੀਂ ਹੈਗੀ। ਕੋਈ ਨਹੀਂ ਤੁਸੀਂ ਆ ਜਾਓ ਸਲਾਹ ਬਣੇਗੀ ਤੇ ਤੁਸੀਂ ਵੀ ਨਾਲ ਹੀ ਤੁਰ ਪੈਣਾ।
ਹਾਂਜੀ। ਉਹਥੇ ਕੋਈ ਗੱਲ ਨਹੀਂ ਆਪਣਾ ਹ ਹੋਰ ਬੰਦੇ ਨੇ ਵੀ ਜਾਣਾ ਹੈਗਾ ਤੁਹਾਡੇ ਨਾਲ ਤੇ ਕਿਸੇ ਨੇ
ਨਹੀਂ ਨਹੀਂ ਅਸੀਂ ਤੇ ਲੇਡੀਜ਼ ਲੇਡੀਜ਼ ਚਲੇ ਜਾਂਦੇ ਹਾਂ। ਕੋਈ ਜ਼ਿਆਦਾ ਦੂਰ ਨਹੀਂ ਹੈ ਨੇੜੇ ਹੀ ਹੈਗਾ ਵ ਸਾਡੇ ਤੋ
ਅੱਛਾ
ਹਾਂਜੀ ਬੰਦਿਆਂ ਨੂੰ ਕਿੱਥ ਟੈਮ ਏ ਬੰਦਿਆਂ ਕੋਲ ਇੱਕ ਸੰਡੇ ਦਾ ਟੈਮ ਹੁੰਦਾ ਐ। ਫਿਲਮ- ਫੁਲਮ ਚ ਦੇਖਣ ਜਾਣੀ। ਅੱਗੇ ਪਿੱਛੇ ਨੀ ਬੰਦੇ ਕੋਲ ਟਾਈਮ ਹੁੰਦਾਂ।
ਅੱਛਾ ਚਲੋ ਵਧੀਆ। ਕੋਈ ਨੀ ਮੈਂ ਵੀ ਚੱਲ ਪਾਵਾਂਗੀ ਵੈਸੇ ਵੀ ਬੋਰ ਹੋ ਗਈਆਂ ਕਾਫੀ ਦਿਨ ਹੋ ਗੇ ਨੇ। ਘਰ ਬਹਿ ਕੇ
ਅੱਛਾ
ਹਾਂਜੀ। ਬਸ ਗਏ ਨੀ ਇਸ ਵਾਰੀ ਛੁੱਟੀਆਂ ਚ ਕਿੱਥੇ ਵੀ ਨਹੀਂੀ ਗਏ ਅਸੀਂ ਬੱਚੇ ਰੋਂਦੇ ਰਹੇ ਨੇ ਮੰਮੀ ਲੈ ਕੇ ਜਾਓ। ਮਾਸੀ ਘਰ ਲੈ ਜਾਓ। ਮੈਂ ਕਿਹਾ ਚਲੋ ਮੈਂ ਤੈਨੂੰ ਇਹ ਪੁੱਛਣੀ ਆ ਤੁਹਾਡੀੇ ਲੋਕਲ ਵਾਲੀ ਮਾਸੀ ਨੇ ਪੁੱਛਣੀ ਆ ਕੀ ਕਰਦੀ ਵੀੇ ਲੋਕਲ ਵਾਲੀ
ਨਹੀਂ ਨਹੀਂ ਭੈਣ ਜੀ ਇਹ ਬੱਚਿਆਂ ਨੂੰ ਰੁਵਾਦੇ ਕਿਉ ਤੁਸੀਂ ਬੱਚਿਆਂ ਨੂੰ ਲੈ ਕੇ ਆਓ। ਤੁਸੀ ਮੋਸਟ ਵੈਲਕਮ ਹੈਗਾ। ਤੁਹਾਡੀ ਭੈਣ ਜੀ।
ਹਾਂਜੀ ਉਹ ਤੇ ਕੋਈ ਨੀ ਫੇਿਰ ਇੱਕ ਗੱਲ ਦੱਸੋ ਫੇਰ ਅਜੇ ਕੀ ਖਾਓਗੇ ਮੈਂ ਨਾ ਸਵੇਰੇ ਸਵੇਰੇ ਰਾਜਮਾ ਤਾਰਦੇ ਸੀ ਅੱਜ
ਉਹ ਭੈਣ ਜੀ ਤੁਸੀਂ ਮੇਰੇ ਘਰ ਆਉਣਾ ਤੇ ਮੈਂ ਬਣਾਵਾਂਗੀ ਨਾ ਰੋਟੀ ਸਬਜ਼ੀ ਤੁਸੀਂ ਕਿਉਂ ਉੱਥੇ ਬਣਾਂਦੇ ਪੈ ਓ ਰਾਜਮਾਂ
ਆਹੋ ਮੈਂ ਕਿਹਾ ਚਲੋ ਮੈਂ ਲੈ ਆਵਾਂਗੀ ਤੁਸੀਂ ਕੁਛ ਹੋਰ ਬਣਾ ਲੈਣਾ ਨਾਲ
ਚਲੋ ਠੀਕ ਹੈ। ਤੁਸੀਂ ਰਾਜਮਾਂ ਲੈਓ ਮੈਂ ਫਿਰ ਉਹ ਬਣਾ ਲੈਂਦੇ ਹਾਂ ਇਡਲੀ ਤੇ ਸਾਂਬਰ।
ਅੱਛਾ। ਚਲੋ ਕੋਈ ਨੀ ਹੋਰ ਮੈਂ ਨਾ ਸਗੋਂ ਧਰੇ ਨੇ ਤੇ ਬੱਚੇ ਰੋਣ ਲੱਗ ਗਏ ਨੇ ਤੁਸੀਂ ਕਿੱਥੇ ਲੈ ਕੇ ਨਹੀਂ ਜਾਂਦੇ। ਛੁੱਟੀਆਂ ਸਾਰੀਆਂ ਘਰ ਹੀ ਬੀਤ ਚ ਗਈਆਂ ਨੇ ਸਾਡੀਆਂ। ਤੇ ਮੈਂ ਕਿਹਾ ਕੋਈ ਨੀ ਮੈਂ ਪੁੱਛਣੀ ਆ। ਆਈਓ ਮੈਂ ਕਿਹਾ ਕੋਈ ਬੰਦੇ ਨੂੰ ਬੜਾ ਕੰਮ ਆਉਂਦਾ ਮਾਰਕਿਟ ਜਾਣਾ ਘਰ ਦੇ ਸੌ ਕੰਮ ਮੰਗਦੇ ਦੇਖੋ ਪਹਿਲਾਂ ਪੁੱਛਣਾ ਹੀ ਪੈਂਦਾ ਬੰਦੇ ਨੂੰ ਕਿ ਕਿਸੇ ਦਾ ਪਲੈਨ ਹੀ ਹੁੰਦਾ ਕਿੱਥੇ ਬਾਹਰ ਜਾਣ ਦਾ ਛੁੱ ਛੁਟੀਆਂ ਆਂ ਨੇ ਹਰ ਕੋਈ ਬਾਹਰ ਜਾ ਰਿਹਾ ਘੁੰਮਣ- ਫਿਰਨ ਜਾ ਰਹੇ ਨੇ ਆਪਣੇ ਫੈਮਲੀ ਨਾਲ।
ਇਹ ਤੇ ਹੈ ਭੈਣ ਜੀ। ਬਿਲਕੁਲ ਸਹੀ ਕਿਹਾ ਤੁਸੀਂ ਕੋਈ ਘਰ ਹੁੰਦਾ ਹੀ ਨਹੀਂ। ਹਾਂਜੀ ਭੈਣ ਜੀ, ਮੈਂ ਗਈ ਸੀ ਪਹਿਲੇ ਅਸੀਂ ਗਏ ਸੀ। ਪਹਾੜੀ ਇਲਾਕੇ ਚ ਗਏ ਸੀ। ਉੱਥੇ ਤੇ ਇੱਕ ਦੋ ਦਿਨ ਗਏ ਸੀ। ਨਾਲੇ ਆ ਗਏ ਸੀ ਫੇਿਰ ਆਪਾਂ ਮੈਂ ਆਪਣੀ ਭੈਣ ਘਰ ਗਈ ਸੀ।
ਉੱਥੇ ਲਾਹ ਆਈ ਆ। ਮੈਂ ਸੱਤ -ਅੱਠ ਦਿਨ ਲਾਹ ਆਾਂਈ ਆ। ਫਿਰ ਅੱਗੋਂ ਦੀ ਵਾਪਸੀ 'ਚ ਫਿਰ ਆਪਾਂ ਅਨੰਦਪੁਰ ਸਾਹਿਬ ਹੋ ਕੇ ਆਏ ਹਾਂ ਫੇਿਰ ਉਸ ਤੋਂ ਅੱਗੇ ਇੱਕ ਗੁਰਦੁਆਰਾ ਹੈਗਾ ਸੀ ਉੱਥੇ ਗੁਰੂ ਸਾਹਿਬ ਜੀ ਨੇ ਚੌਪਾਈ ਸਾਹਿਬ ਉਚਾਰੀ ਸੀ ਉੱਥੇ ਹੋ ਕੇ ਆਏ ਆ
ਅੱਛਾ ਤੁਸੀਂ ਉਸ ਗੁਰਦੁਆਰੇ ਹੋ ਆਏ ਹੋ
ਹਾਂਜੀ ਹਾਂਜੀ ਬਹੁਤ ਵਧੀਆ ਜਗ੍ਹਾ ਤੇ ਹੈਗਾ ਗੁਰਦੁਆਰਾ ਭੈਣ ਜੀ ਤੁਸੀਂ ਜਾ ਕੇ ਦੇਖੋ ਤੇ ਸਹੀ ਤੁਹਾਡਾ ਮਨ ਖੁਸ਼ ਹੋਏਗਾ ਇਹ ਨਦੀ ਪੂਰਾ ਦਰਿਆ ਕੰ ਦਰਿਆ ਨੇ ਰਹਿਗੀ ਪੂਰਾ ਚੋਟੀ ਤੇ ਗ ਗੁਰਦੁਆਾਰਰਾ ਏ ਮੈਂ ਕਹਿੰਦੀ ਹਾਂ ਸਾਡੇ ਗੁਰੂ ਸਾਹਿਬ ਜੀ ਵੀ ਕਿਆ ਜਗ੍ਹਾ ਲੱਭਦੇ ਸੀ ਪਾਠ ਉਚਾਰਨ ਉਹਨਾਂ ਨੇ ਕਰਨਾ ਸੀ ਚੌਪਾਈ ਸਾਹਿਬ ਦਾ ਬਹੁਤ ਅੱਛੀ ਜਗ੍ਹਾ ਸੀ ਬਹੁਤ ਹੀ ਅੱਛੀ ਜਗ੍ਹਾ ਬਹੁਤ ਐਵੇਂ ਤੁਸੀਂ ਹੁਣ ਵੀ ਜਾ ਕੇ ਦੇਖੋ ਇਨਾ ਅੱਛਾ ਨੇਚਰ ਹੈਗਾ ਉੱਧਰ ਬਈ ਕੁਦਰਤੀ ਨਜ਼ਾਰੇ ਬਹੁਤ ਵਧੀਆ ਨੇ ਉੱਥੇ
ਅੱਛਾ ਅੱਛਾ ਅਸੀਂ ਨਾ ਦੋ ਸਾਲ ਪਹਿਲੇ ਗਏ ਸੀ ਦੋ ਤਿੰਨ ਸਾਲ ਸਾਲਾਂ ਲਓ ਪਹਿਲੇ ਗਏ ਗਏ ਸੀ ਅਸੀਂ ਅਨੰਦਪੁਰ ਸਾਹਿਬ ਤੇ ਅਸੀਂ ਇੱਕ ਦਿਨ ਪਹਿਲੇ ਗਏ ਤੇ ਅਗਲੇ ਦਿਨ ਹੀ ਵਾਪਸ ਆ ਗਿਆ ਸ਼ਾਮ ਦੀ ਟ੍ਰੇਨ ਤੇ ਸਾਡਾ ਬੜਾ ਮਨ ਸੀ ਉੱਧਰ ਇਹ ਨੰਗਲ ਚ ਰਿਹਾ ਨਾ
ਹਾਂਜੀ ਹਾਂਜੀ ਅਨੰਦਪੁਰ ਸਾਹਿਬ ਤੋਂ ਕੋਈ ਜ਼ਿਆਦਾ ਦੂਰ ਨੀ ਹੈਗਾ ਭੈਣ ਜੀ ਆਪਣਾ ਮਸ ਅੱਧੇ ਘੰਟੇ ਦਾ ਰਸਤਾ ਏ ਅਸੀਂ ਆਪਣੀ ਗੱਡੀ 'ਚ ਤਾਂ ਸਾਨੂੰ ਅੱਧਾ ਘੰਟਾ ਹੀ ਲੱਗਿਆ ਸੀ ੀਚ ਅਨੰਦਪੁਰ ਸਾਹਿਬ ਤੋਂ ਨੰਗਲ ਦੇ ਗੁਰਦੁਆਰੇ ਪੂਰੇ ਗੁਰਦੁਆਰੇ ਆਪਾਂ ਅੱਧੇ ਘੰਟੇ 'ਚ ਪਹੁੰਚ ਗਏ ਸੀ
ਅੱਛਾ ਤੇ ਨਾ ਅਸੀਂ ਨਾ ਅ ਸੀਂ ਜਿਸ ਦਿਨ ਗਏ ਹਾਂ ਅਸੀਂ ਵਿਰਾਸਤ ਏ ਖਾਲਸਾ ਜੋ ਬਣੀਦੀ ਹੈ ਉੱਧਰ ਹੋ ਕੇ ਆਏ ਉਸ ਤੋਂ ਬਾਅਦ ਅਸੀਂ ਨਾ ਉੱਥੇ ਮਤਲਬ ਬਾਬਾ ਜੀ ਦੇ ਦਰਸ਼ਨ ਕੀਤੇ ਗੁਰਦੁਆਰੇ ਜੋ ਹੈਗਾ ਆਨੰਦ
ਹਾਂਜੀ ਹਾਂਜੀ
ਤੇ ਅਗਲੇ ਦਿਨ ਬਸ ਰਾਤੀ ਹੀ ਐਵੇਂ ਘੁੰਮਦੇ ਫਿਰਦੇ ਰਹੇ ਬਾਅਦ ਚੋਂ ਸਾਨੂੰ ਸਵੇਰੇ ਥਕਾਵਟ ਹੋ ਗਈ ਤੇ ਸਵੇਰੇ ਥੋੜੇ ਮਾੜੇ ਲੇਟ ਉੱਠੇ ਆ ਤੇ ਸਾਰੇ ਕਹਿ ਸੀ ਸਵੇਰੇ ਨਾ ਬੱਸਾਂ ਜਾਂਦੀਆਂ ਨੇ ਨੰਗਲ।
ਅੱਛਾ
ਹਾਂ, ਫੇਰ ਅਸੀਂ ਲੇਟ ਹੀ ਹੋ ਗਏ। ਇਸ ਕਰਕੇ ਸਾਡਾ ਜਾਣ ਨੀ ਹੋਇਆ। ਫਿਰ ਅਸੀਂ ਲੋਕਲ ਕਈ ਗੁਰਦੁਆਰੇ ਹੋ ਓਕੇ
ਹਾਂਜੀ ਹਾਂਜੀ ਆ ਤੇ ਹੈ ਥੱਕ ਵੀ ਜਾਂਦਾ ਤੁਸੀਂ ਰਾਤੀ ਥੋੜਾ ਫਿਰੇ ਹੋਵੋਗੇ ਅਤੇ ਫਿਰ ਉਹ ਬੰਦਾ ਥੱਕ ਜਾਂਦਾ ਬੱਚੇ ਨਾ ਲਾਉਣ ਤਾਂ ਜ਼ਿਆਦਾ ਹੀ ਥਕਾਵਟ ਹੋ ਜਾਂਦੀ ਹੈ ਬੱਚੇ ਨਹੀਂ ਉੱਠਦੇ ਚਲੋ ਅਸੀਂ ਤੁਸੀ ਤੇ ਫੇਿਰ ਥੋੜ੍ਹਾ ਅਹ ਕਰ ਲਾਂਗੇ ਆਲਸ ਛੱਡ ਦਾਂਗੇ ਲੇਕਿਨ ਬੱਚਿਆਂ ਨੂੰ ਨਹੀਂ ਨਾ ਸਮਝਾ ਸਕਦੇ ਬੱਚੇ ਜੇ ਥੱਕੇ ਹੋਣਗੇ ਉਹਨਾਂ ਨੇ ਨਹੀਂ ਉੱਠਣਾ
ਹਾਂਜੀ ਉਦੋਂ ਨਾ ਹੈ ਵੀ ਮੇਰਾ ਬੇਟਾ ਛੋਟਾ ਹੀ ਸੀਗਾ ਚਾਰ ਸਾਲ ਦੱਸ ਚ ਤੁਸੀਂ ਗਏ ਹ ਤੇ ਭਾਬੀ ਗਏ ਸੀ ਨਾਲ ਸਾਡੇ ਮੇਰਾ ਵੀ ਇਹ ਗਿਆ ਸੀ ਉਹਦੇ ਹੀ ਬੱਚੇ ਛੋਟੇ ਨੇ ਉਹ ਬਸ ਬੱਚਿਆਂ ਕਰਕੇ ਨਾ ਥੋੜਾ ਜਿਹਾ ਕਦੋਂ ਬਈ ਤੇ ਚਲੋ ਕੋਈ ਨਹੀਂੀ ਫਿਰ ਅਸੀਂ ਕਹਿ ਹੀ ਰਹੇ ਸੀ ਕਿ ਅਗਲੀ ਵਾਰ ਜਾਵਾਂਗੇ ਨਾ ਤੇ ਜ਼ਰੂਰ ਹੋ ਕੇ ਆਵਾਂਗੇ
ਅਸੀਂ ਵੀ ਭੈਣ ਜੀ ਜਾਣਾ ਨਹੀਂ ਸੀ ਸਾਡੀ ਅਸੀਂ ਗਏ ਸੀ ਵਿਰਾਸ ਤੇ ਖਾਲਸਾ ਦੇਖਣ ਤੇ ਸਾਨੂੰ ਪਤਾ ਹੀ ਨਹੀਂ ਸੀ ਸੋਮਵਾਰ ਉਹ ਬੰਦ ਹੁੰਦਾ ਅਸੀਂ ਚਲੇ ਗਏ ਸੋਮਵਾਰ ਉਹ ਵੀਕਲੀ ਛੁੱਟੀ ਹੈਗੀ ਸੀ ਸੋਮਵਾਰ ਦੀ ਉਦੋਂ ਫੇਰ ਅਸੀਂ ਕਿਹਾ ਚਲੋ ਹੁਣ ਫੇਿਰ ਆਪਾਂ ਕਿੱਧਰੇ ਹੋਰ ਵੇਖਿਆ ਆਪਾਪਾਇਆ ਵੀ ਬੋਰਸਹਿਬ ਅੱਜ ਕੱਲ ਫੋਨ ਤੇ ਹੀ ਸਭ ਕੁੱਛ ਆ ਜਾਂਦਾ ਹੁੰਦਾ ਵੇ ਤੇ ਕੁਛ ਜ਼ਿਆਦਾ ਦੂਰ ਨੀ ਸੀ। ਅਸੀਂ ਕਿਹਾ ਚਲੋ ਫੇਰ ਅੱਧਰ ਮੱਥਾ ਟੇਕ ਆਉਂਦੇ ਹਾਂ। ਫੇਰ ਦੇਖੋ ਕਿੰ ਕਿਨੇ ਜਾਣਾ ਹੈ, ਕਿੰਨੇ ਨਹੀਂ ਜਾਣਾ ਜਾਵਾਂਗੇ ਅਨੰਦਪੁਰ ਸਾਹਿਬ ਉਝ ਤੇ ਜਾ ਜਾਵਾਂਗੇ, ਜਿਵੇਂ ਉਹਨੂੰ ਵਿਰਾਸਤ ਖਾਲਸਾ ਰਹਿ ਗਿਆ ਸਾਡਾ ਉਹ ਵੇਖ ਕੇ ਆਉਣਾ ਆਪਾਂ, ਲੇਕਿਨ ਹੁਣ ਐ ਹੋ ਗਿਆ ਨਾ ਵੀ ਆਪਾਂ ਅੱਗੇ ਜਾਈਏ ਨਾ ਜਾਈਏ
ਅੱਛਾ -ਅੱਛਾ, ਚਲੋ ਵਧੀਆ ਹੋਵੇ ਸ ਦਰਸ਼ਨ ਵੀ ਹੋਵੇ ਦੇਖੋ ਬੰਦਾ ਪਲੈਣ ਤੇ ਕੁਛ ਹੋਰ ਕਰਦਾ ਹੈ ਫ ਪਲੈਨ ਕੁਛ ਹੋਰ ਬਣ ਜਾਂਦਾ ਐ। ਇਹ ਵੀ ਹਾਂ ਇਹ ਵੀ ਹੁੰਦਾ ਹੁੰਦਾ ਨਾ ਕਿ ਚਲੋ ਜਿੱਥੇ ਦਾਣਾ -ਪਾਣੀ ਲਿਖਿਆ ਬੰਦੇ ਨੇ ਉੱਥੇ ਹੀ ਜਾਣਾ ਦੇਖੋ।
ਜੀ
ਹੋਰ ਸੁਣਾਓ ਬੱਚੇ ਤੁਹਾਡੇ ਉੱਥੇ ਗਏ, ਸੁੱਤੇ ਤੇ ਨੇਲੇ
ਨਹੀ -ਨਹੀਂ, ਬੱਚੇ ਭੈਣ ਜ ਲੇਟ ਹੀ ਉੱਠਦੇ ਨੇ ਛੁੱਟੀਆਂ ਚੱਲਦੀਹੀਆਂ ਨੇ ਮੌਜਾਂ ਚ ਬੈਠੇ ਨੇ ਨੇ ਹੁਣ ਬਸ ਨੌ ਵੱਜ ਕੇ ਨੇ ਨੌ ਸਾਢੇ ਨੌ ਵਜੇ ਤੱਕ ਨੂੰ ਉਠਾ ਦਾਂਗੇ ਇਹ ਫੇਰ ਰਾਤੀ ਨੀ ਸੌਦੇ ਨਾ ਰਾਤੀ ਭੂਤਾਂ ਆਕਣ ਫਿਰਦੇ ਰਹਿੰਦੇ ਨੇ ਘਰ ਵਿੱਚ
ਅੱਛਾ
ਤੇ ਸਾਡੇ ਮਾਤਾ ਜੀ ਹੈਗੇ ਨੇ ਨਾ ਉਹ ਬਾਹਰ ਸੁਣਦੇ ਨੇ ਨਾ ਅਤੇ ਫਿਰ ਉਹ ਡਿਸਟਰਬ ਹੁੰਦੇ ਨੇ ਉਹ ਬੋਲਦੇ ਨੇ ਫਿਰ ਬਈ ਤੁਸੀਂ ਆਪ ਤੇ ਸਵੇਰੇ ਲੇਟ ਉੱਠਦੇ ਉਹ ਤੇ ਬੱਚੇ ਮੈਂ ਆਪਾਂ ਤਾਂ ਜਲਦੀ ਉੱਠਣਾ ਹੁੰਦਾ ਹੈ। ਬੱਚੇ ਕਿੱਥੇ ਸੁਣਦੇ ਨੇ
ਹਾਂਜੀ, ਦੇਖੋ ਮਾਤਾ ਵੀ ਤੁਹਾਡੇ ਬਜ਼ੁਰਗ ਹੋ ਗਏ ਨੇ ਕਾਫੀ।
ਹਾਂਜੀ- ਹਾਂਜੀ, ਬਜ਼ੁਰਗ ਹੀ ਨੇ। ਹਾਂਜੀ, ਬਜ਼ੁਰਗ ਹੀ ਹੈਗੇ ਨੇ।
ਹਾਂ ਵਡੀਆਂ ਨੂੰ ਹੁੰਦਾ ਹੈ ਕਿ ਅਸੀਂ ਟੈਮ ਸਿਰ ਸੋਇਏ, ਪਹਿਲੇ ਬੰਦੇ ਨਾ ਪਹਿਲੇ ਜਲਦੀ ਉਠ ਜਾਂਦੇ ਸਨ, ਉਈ ਉਹਨਾਂ ਤਾਂ ਰੂਟੀਨ ਬਣਦਾ ਐ
ਹਾਂਜੀ ਹਾਂਜੀ ਦੇਖੋ ਹੁਣ ਬਜ਼ੁਰਗ ਬੰਦੇ ਨੇ ਸਾਰਾ ਦਿਨ ਲੰਮੇ ਪਏ ਰਹਿਣਾ। ਕਈ ਵਾਰ ਵਿੱਚ ਅੱਖ ਵੀ ਲੱਗ ਜਾਂਦੀ ਹੈ ਲੰਮੇ ਪਏ -ਪਏ ਫੇਰ ਰਾਤੀ ਨਹੀਂ ਨੀਂਦਰ ਆਉਂਦੀ ਨਾ, ਹੁਣ ਅਸੀਂ ਵੀ ਦੁਪਹਿਰੇ ਸੋ ਜਾਾਂਗੇ ਤੇ ਸਾਨੂੰ ਰਾਤੀ ਜਲਦੀ ਨੀਂਦਰ ਥੋੜੀ ਨਾ ਆ
ਹਨ
ਉਹ ਹੈ ਤਾਂ ਸਮਝ ਤਾਂ ਨਹੀਂ ਉਹ ਬਸ ਫਿਰ ਬੱਚਿਆਂ ਤੋਂ ਬੋਲਦੇ ਨੇ ਵੀ ਤੁਸੀਂ ਮੈਨੂੰ ਸੌਣ ਨਹੀਂ ਦਿੱਤਾ ਰਾਤੀ ਇੱਕ ਵਜੇ ਤੱਕ ਤੁਸੀਂ ਫਿਰਦੇ ਰਹੇ ਹੋ ਐਵੇਂ ਫਿਰ ਬੋਲਦੇ ਨੇ ਚਲੋ ਫਿਰ ਮੈਂ ਵੀ ਬੱਚਿਆਂ ਨੂੰ ਕਹਿੰਦੀ ਹਾਂ ਕੋਈ ਗੱਲ ਨੀ ਬੇਟਾ ਤੁਸੀਂ ਸੁੋਣ ਲਿਆ ਕਰੋ ਚੁੱਪ ਕਰਕੇ
ਹਾਂ, ਨਹੀਂ- ਨਹੀਂ ਦੇਖੋ ਬੱਚਿਆਂ ਦਾ ਤਾ ਫਰਜ ਹੈ ਵੱਡਿਆਂ ਤੇ ਚਲੋ ਦੇਖੋ ਹੈਬਿਟ ਬਣ ਜਾਂਦੀ ਹੈ ਇਸ ਉਮਰ ਚ ਬਦੇ ਦੇ ਨਾ ਸੁਭਾਅ ਵੀ ਬੜਾ ਰੁੜ ਹੋ ਜਾਂਦਾ ਹੈ। ਤੇ ਨਹੀਂ ਹਦਾ ਬਰਦਾਸ਼ਤ ਨਹੀਂ ਹੁੰਦਾ ਤੇ ਇਸ ਉਮਰ ਚ ਆਕੇ, ਬਜ਼ੁਰਗਾਂ ਨਾਲ, ਚਲੋ ਵਧੀਆ ਗੱਲ ਹੈ ਤੁਸੀਂ ਬੱਚਿਆਂ ਨੂੰ ਸਮਝਾਉਂਦੇ ਕੋਈ ਤੇ ਬੱਚਿਆਂ ਨਾਲ ਹੀ ਸ਼ੁਰੂ ਹੋ ਜਾਂਦੇ ਨੇ
ਹਾਂਜੀ- ਹਾਂਜੀ ਬਸ ਥੋੜੇ ਅੱਜ -ਕੱਲ ਕੱਲ੍ਹ ਬੱਚੇ ਵੀ ਸਮਝਣ ਵਾਲੇ ਕਿੱਥੇ ਨੇ ਫਿਰ ਵੀ ਆਪਾਂ ਕੋਸ਼ਿਸ਼ ਕਰਨੇ ਹਾਂ ਸਮਝਾਉਣ ਦੀ
ਚੰਗੀ ਗੱਲ ਹੈ ਦੇਖੋ ਅੱਜ ਚੰਗੀ ਗੱਲਾਂ ਸਿਖਾਵਾਂਗੇ ਬੱਚੇ ਅੱਗੇ ਜਾ ਕੇ ਚੰਗੇ ਸਿੱਖਾਂਗੇ ਕਿਉਂ ਨਹੀਂ।
ਹਾਂਜੀ-ਹਾਂਜੀ ਇਹ ਤੇ ਹੈ। ਹੋਰ ਸੁਣਾਓ ਭੈਣ ਜੀ ਫਿਰ ਬੱਚੇ ਉੱਠ ਗਏ ਨੇ
ਹਾਂਜੀ ਬੱਚੇ ਉੱਠਦੇ ਨੇ ਵੱਡੇ ਦਾ ਸੁੱਤਾ ਦਾ ਉਹ ਬੜੀ ਲੇਟ ਸੌਦਾ ਉਹ ਵੀ
ਅੱਛਾ।
ਹਾਂ ਛੋਟ ਤਾਂ ਉੱਠ ਤੇ ਨਾਲ ਹੀ ਉੱਠ ਕੇ ਬੈਠ ਜਾਏਗੀ ਹਾਂ ਪਤਾ ਲੱਗਿਆ ਨਾ ਮੰਮੀ ਉੱਠ ਗਈ ਏ। ਤੇ ਉੱਠ ਕੇ ਬੈਠ ਜਾਏਗਾ ਉੱਠਦਿਆਂ ਨਾਲ ਹੀ ਇੱਕ ਮੋਬਾਇਲ ਹੋ ਗਿਆ ਹੱਥ ਚ
ਹਾਂ ਬੱਚੇ ਬੱਚਿਆਂ ਨੇ ਬ ਬੁਰਾ ਹਾਲ ਕੀਤਾ ਦਾ ਮੋਬਾਇਲਾਂ ਨੇ ਮੈਂ ਤੇ ਇਹ ਉਹ ਕਹਿ ਰਹੇ ਸੀ ਜਲਦੀ ਤੋਂ ਜਲਦੀ ਸਕੂਲ ਖੁੱਲ ਣੇ ਚਾਹੀਦੇ ਨੇ ਅਗਰ ਗਰਮੀ ਜ਼ਿਆਦਾ ਸਕੂਲ ਨਹੀਂ ਖੁੱਲ੍ਹਦੇ ਤਾਂ ਇਹਨਾਂ ਨੂੰ ਨਾ ਔਨਲਾਈਨ ਕਲਾਸਿਸ ਲਗਾ ਦੇਣੀਆਂ ਚਾਹੀਦੀਆਂ ਨੇ ਕਮ ਸੇ ਮ ਦੋ ਤਿੰਨ ਘੰਟੇ ਦੀ ਔਨਲਾਈਨ ਕਲਾਸਿਸ ਲੱਗਣਗੀਆਂ ਆਪੇ ਬੱਚਿਆਂ ਨੂੰ ਡਰ ਤੇ ਹੋਏਗਾ ਨਾ ਲਗਾ ਕੇ ਬਹਿ ਪੇਣਗੇ
ਹਾਂਜੀ, ਬਿਲਕੁਲ ਸਹੀ ਗੱਲ ਏ ਜੀ।
ਚਲੋ ਭੈਣ ਜੀ ਠੀਕ ਹੈ, ਫਿਰ ਆਣਾ ਭੈਣ ਜੀ।
ਠੀਕ ਏ ਜੀ।
ਹਾਂਜੀ-ਹਾਂਜੀ।